ਹੱਤ।
ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਹੋਰ ਕੀ ਹਾਲ ਚਾਲ ਨੇ ਤੁਹਾਡੇ?
ਬਸ ਵਧੀਆ ਜੀ ਵਧੀਆ, ਹੋਰ ਤੁਸੀਂ ਸੁਣਾਓ? ਸਾਡੀ ਯਾਦ ਕਿਵੇਂ ਆ ਗਈ ਅਜ ਤੁਹਾਨੂੰ?
ਬਸ ਭੈਣ ਜੀ, ਬੈਠੇ ਦੇ ਸੀ, ਤੇ ਮੈਂ ਕਿਹਾ ਚੱਲ ਭੈਣ ਜੀ ਨਾਲ ਗੱਲ ਹੀ ਕਰ ਲਈਏ।
ਅੱਛਾ -ਅੱਛਾ।
ਭੈਜੀ ਕੀ ਕਰਦੇ ਪਏ ਸਨ?
ਹਾਂਜੀ। ਹੈਲੋ -ਹੈਲੋ। ਹੈਲੋ ਹਾਂਜੀ ਆਵਾਜ਼ ਆਈ ਏ ਹੁਣ ਪਤਾ ਨੀ ਤੁਹਾਡੀ ਆਵਾਜ਼ ਕਿਉਂ ਵਿੱਚ ਬੰਦ ਹੋ ਜਾਂਦੀ ਏ।
ਉਂਝ ਪਤਾ ਨੀ ਆਟੋਮੈਟਿਕ ਈ ਖਰੇ ਡਾਟਾ ਬੰਦ ਹੋ ਜਾਂਦਾ ਵੇ ਵਾਈ ਫਾਈ ਬੰਦ ਹੋ ਜਾਂਦਾ ਫੇਰ ਉਹਨੂੰ ਓਨ ਕਰਨੀ ਆ।
ਅੱਛਾ-ਅੱਛਾ ਠੀਕ ਐ।
ਹਾਂਜੀ-ਹਾਂਜੀ। ਹੋਰ ਭੈਣ ਜੀ ਤੁਸੀਂ
ਹੈਲੋ। ਹੈਲੋ। ਹੈਲੋ। ਹੈਲੋ।
ਹੈਲੋ।
ਹਾਂ ਭੈਣ, ਤੁਹਾਡੀ ਆਵਾਜ਼ ਨੀ ਆਂਦੀ ਇੱਕ ਤੇ ਨਾ। ਪਤਾ ਨਹੀਂ ਕੀ ਸਾਬ ਹੈ ਤੁਹਾਡੇ ਫੋਨ 'ਚ ਭੈਣ ਜੀ।
ਹਾਂ ਮੈਂ ਵੀ ਇਹੀਓ ਦਿੱਕਤ ਹੋ ਜਾਂਦੀ ਮੈਂ ਹੁਣ ਦੱਸੋ ਕੀ ਕਰਾਂ। ਮੈਂ ਕੋਈ ਨੀ ਮੈਂ ਦਿਖਾਨੀ ਅਤ ਪਤਾ ਨੀ ਆਪੇ ਈ ਡਾਟਾ ਬੰਦ ਹੋ ਜਾਂਦਾ ਆ। ਫੇਰ ਉਹਨੂੰ ਓਨ ਕਰਨੀ ਆ ਫੇਰ ਬੰਦ ਹੋ ਜਾਂਦਾ ਆ।
ਹਾਂ ਤੇ ਫਰ ਦਿਖਾਓ ਨਾ ਪੈਣ ਜੀ ਕਿਸੇ ਨੂੰ।
ਹਾਂਜੀ ਦ ਖਾਵਾਂਗੇ ਪਹਿਲੇ ਆਪਣੇ ਮੁੰਡੇ ਨੂੰ ਹੀ ਵਿਖਾਨੀ ਆ ਕੀ ਦਿੱਕਤ ਪਈ ਏ। ਹਾਂਜੀ-ਹਾਂਜੀ।
ਹੋਰ ਸੁਣਾਓ ਭੈਣ ਜੀ ਕੀ ਕਰਦੇ ਪਏ ਸੀ?
ਬਸ ਭੈਣ ਜੀ, ਹਾਂਜੀ-ਹਾਂਜੀ ਭੈਣ ਜੀ ਤਾਂ, ਰੋਟੀ ਪਾਣੀ ਬਣਾ ਲਈ ਪਨੀਰ ਬਣਾਇਆ ਸੀ ਭੈਣ ਜੀ ਅੱਜ ਮੈਂ।
ਅੱਛਾ-ਅੱਛਾ ਠੀਕ ਐ।
ਹਾਂਜੀ। ਹੋਰ ਤੁਸੀਂ ਕੀ ਬਣਾ ਲਿਆ ਅੱਜ।
ਬਸ ਬਣਾ ਲਿਆ ਅੱਜ ਮੈਂ ਬਣਾਏ ਨੇ, ਮਟਰ ਪਨੀਰ।
ਅੱਛਾ-ਅੱਛਾ ਅੱਜ ਤੁਸੀਂ ਮਟਰ ਪਨੀਰ ਬਣਾਇਆ।
ਹਾਂਜੀ ਮਟਰ ਪਨੀਰ ਬਣਾਇਆ।
ਤੇ ਉਹ ਕਿੱਦਾਂ ਬਣਾਉਦੇ ਫਿਰ ਭੈਣ ਜੀ ਮਟਰ ਪਨੀਰ?
ਬਸ ਭੈਣ ਜੀ ਕੁਛ ਨੀ ਮਟਰ ਪਨੀਰ ਦਾ ਮਸਾਲਾ ਜਿਵੇਂ ਨੋਰਮਲੀ ਮਸਾਲਾ ਬਣਦਾ ਏ।
ਪਿਆਜ਼, ਲਸਣ ਤੇ ਅਦਰਕ ਪਾ ਕੇ ਉਹਨੂੰ ਅੱਛੀ ਤਰ੍ਹਾਂ ਭੁੰਨ ਲਿਆ। ਫੇਰ ਜਦੋਂ ਪਿਆਜ ਅੱਛੀ ਤਰ੍ਹਾਂ ਹੁਣ ਸਾਨੂੰ ਲੱਗਦਾ ਪਿਆ ਭੁੱਜ ਗਏ ਨੇ ਗੋਲਡਨ ਹੋ ਗਏ ਨੇ- ਤੇ ਫਿਰ ਅਸੀਂ ਤੇ ਟਮਾਟਰ ਪਾ ਤੇ ਕੱਟ ਕੇ ਪਾਣੇ ਨੇ ਕੱਟ ਕੇ ਪਾਓ, ਜੇ ਤੁਸੀਂ ਕੱਦੂਕਸ ਕਰਕੇ ਪਾਣੇ ਨੇ, ਕੱਦੂਕਸ ਕਰਕੇ ਪਾਓ, ਅਗਰ ਜੇ ਤੁਸੀਂ ਪਿਊਰੀ ਬਣਾ ਕੇ ਪਾਣੀ ਪਿਊਰੀ ਬਣਾ ਕੇ ਪਾਓ।
ਅੱਛਾ-ਅੱਛਾ, ਅੱਛਾ-ਅੱਛਾ ਠੀਕ ਹੈ ਭੈਣ ਜੀ।
ਹਾਂਜੀ।
ਅੱਛਾ ਕੁੱਕਰ ਵਿੱਚ ਬਣਾ ਦੇ ਓ ਫਿਰ ਤੁਸੀਂ ਮਟਰ ਉਬਾਲ ਲੈਂਦੇ ਓ, ਕਿ ਸੀਟੀ ਮਰਵਾ ਲੈਂਦੇ।
ਹਾਂਜੀ ਮੈਂ ਤੇ ਵੀ ਭੈਣ ਜੀ ਦੋ ਸੀਟੀਆਂ ਹੀ ਮਰਵਾ ਲੈਂਦੀ ਹੁਣੀ ਆ ਮਟਰਾਂ ਨੂੰ। ਵੇਖ ਲੈਣੀ ਨੇ, ਬੀ ਵੱਲ ਗਏ ਨੇ।
ਹਾਂਜੀ, ਅੱਜ-ਕੱਲ੍ਹ ਤੇ ਬੇ ਭਾਰੇ ਜੇ ਹੋ ਗਏ ਨੇ ਨਾ, ਗਲਦੇ ਘੱਟ ਨੇ।
ਹਾਂਜੀ-ਹਾਂਜੀ, ਬਸ ਮੈਂ ਤਾਂ ਭੈਣ ਜੀ, ਕੀ ਕਰਨੀ ਆ ਸਰਦੀਆਂ ਵਿੱਚ ਨਾ ਚੰਗੇ ਸਾਰੇ ਮਟਰ ਲੈ ਕੇ, ਛਿੱਲ ਕੇ, ਉਹਨਾਂ ਨੂੰ ਫਰੀਜ਼ ਕਰ ਲੈਂਨੀ ਆ। ਹਾਂਜੀ, ਮੈਂ ਤੇ ਆ ਬੇ ਭਾਰੇ ਲੈਂਦੀ ਈ ਨੀ।
ਚੈ ਕੀ ਕੀਤੇ ਕੱਲ ਲੱਗੇ ਪੈ ਸੁਕੇ ਮਟਰ
ਨਈ, ਤੁਸੀਂ ਫਰੀਜ਼ਰ ਵਿੱਚ ਰੱਖੋ ਨਾ, ਫਰੀਜ਼ਰ ਵਿੱਚ ਕੋਈ ਡਰ ਨਈ ਹੁੰਦਾ, ਤੁਸੀਂ ਥੱਲੇ ਤਾਂ ਨੀ ਰੱਖੇ ਹੋਏ ਸੀਂ, ਕਿਧਰੇ ਦੂਜੇ ਫਰਿੱਜ-ਫਰੂੱਜ'ਚ?
ਨਈ-ਨਈ ਉੱਪਰ ਫ੍ਰੀਜ਼ਰ
ਭੈਣ ਜੀ, ਇੱਕ ਤੇ ਪਹਿਲੀ ਗੱਲ ਇਹ ਹੁੰਦੀ ਐ ਕਿ, ਇਹਨਾਂ ਨੂੰ ਲਿਫ਼ਾਫੇ ਵਿੱਚ ਨਾ ਰੱਖੋ ਤੁਸੀਂ ਕਿਸੇ ਕੰਟੇਨਰ ਵਿੱਚ ਪਾ ਕੇ ਰੱਖੋ ਇਹਨਾਂ ਨੂੰ।
ਅੱਛਾ-ਅੱਛਾ।
ਏਅਰਟਾਈਟ ਕੰਟੇਨਰ ਹੁੰਦੇ ਨੇ ਨਾ, ਹਾਂਜੀ, ਏਅਰਟਾਈਟ ਨਈ ਕੋਈ ਦੂਸਰੇ ਕੰਟੇਨਰ ਹੈਗੇ ਨੇ, ਦੂਸਰੇ ਕੰਟੇਨਰ ਵਿੱਚ ਤੁਸੀਂ ਪਾ ਕੇ ਰੱਖੋ ਫਿਰ ਤੁਹਾਡੇ ਇਹ ਬਿਲਕੁਲ ਖਰਾਬ ਨਈ ਹੋਣਗੇ ਮ
ਅੱਛਾ-ਅੱਛਾ, ਠੀਕ ਏ ਭੈਣ ਜੀ, ਅੱਗੋਂ ਦੀ ਏਦਾਂ ਕਰਾਂਗੇ।
ਹਾਂਜੀ-ਹਾਂਜੀ। ਬਸ ਫਿਰ ਕੀ ਏ, ਟਮਾਟਰ ਦਾ ਮਸਾਲਾ ਪਾਓ ਪਿਊਰੀ ਪਾਣੀ ਪਿਊਰੀ ਪਾਓ, ਫਿਰ ਤੁਸੀਂ ਆਪਣਾ ਥੋੜ੍ਹਾ ਜਿਹਾ ਇਹਨੂੰ ਵੀ ਭੁੰਨੋ, ਜਦੋਂ ਤੁਹਾਨੂੰ ਲੱਗੇ ਕਿ ਸੁੜ ਗਿਆ, ਮਤਲਬ ਕਿ ਸਾਰੇ ਸਹੀ ਹੋ ਗਿਆ ਭੱਜ ਗਿਆ ਵੇ ਅੱਛੀ ਤਰ੍ਹਾਂ ਫਿਰ ਤੁਸੀਂ ਵਿੱਚ ਮਟਰ ਪਾਓ, ਮਟਰ ਨੂੰ ਫਿਰ ਭੁੰਨੋ ਅੱਛੀ ਤਰ੍ਹਾਂ ਨਾਲ ਫਿਰ ਤੁਸੀਂ ਸੀਟ ਟੀ ਦਵਾ ਦੋ, ਇਹਨੂੰ ਇੱਕ-ਦੋ ਸਟੀਆਂ'ਚ ਗਲ ਜਾਂਦੇ ਨੇ, ਜਿਆਦਾ ਢੀਠ ਮਟਰ ਹੁੰਦੇ ਨੇ ਤੇ ਜ਼ਿਆਦਾ ਸੀਟੀਆਂ ਲੈਂਦੇ ਨੇ।
ਉਹੀ ਏ, ਫੇਰ ਤਿੰਨ-ਚਾਰ ਵਜਾਵਨੀ-ਵਜਾਣੀਆਂ ਪੈ ਜਾਂਦੀਆਂ, ਹੋਰ ਕੀ ਐ ਹਾਂ।
ਤੇ ਬਸ ਫਿਰ, ਜਦੋਂ ਤੁਹਾਨੂੰ ਲੱਗੇ ਸਬਜ਼ੀ ਇੱਕਨ ਸਬਜ਼ੀ ਬਣ ਗਈ ਏ, ਤਾਂ ਤੁਸੀਂ ਪਨੀਰ ਵਿੱਚ ਪਾ ਦਿਓ, ਟੁਕੜੇ ਕਰਕੇ, ਫੇਰ ਇੱਕ-ਦੋ ਰੇਜੇ ਦਵਾ ਦਿਓ, ਜ਼ਿਆਦਾ ਨੀ ਕਿਉਂਕਿ ਫਿਰ ਪਨੀਰ ਵੀ, ਫਿਰ ਓਹ ਹੋ ਜਾਏਗਾ ਨਾ।
ਕੂਲਾ ਹੁੰਦਾ ਨਾ ਪਨੀਰ ਤਾਂ। ਕਈ ਤੇ ਰੋਸਟ ਕਰ ਲੈਂਣ ਦੇ ਨੇ ਨਾ ਤਵੇ ਦੇ ਉੱਤੇ ਪਨੀਰ, ਰੋਸਟ ਕਰਕੇ ਪਾ ਲੈਂਦੇ ਨੇ ਤੇ ਕਈ ਏਦਾਂ ਹੀ ਪਾ ਦਿੰਦੇ। ਤੁਸੀਂ ਰੋਸਟ ਕਰਦੇ ਹੋ ਕਿ ਏਦਾਂ ਈ ਪਾ ਦਿੰਦੇ?
ਨਈ ਭੈਣ ਜੀ ਰੋਸਟ ਕਰਕੇ ਨਈ ਪਾਦੀ ਮੈਂ
ਅ ਅੱਛਾ-ਅੱਛਾ ਠੀਕ ਐ ਠੀਕ ਅ ਚਲੋ ਵਧੀਆ ਐ, ਹੋਰ ਭੈਣ ਜੀ? ਤੁਸੀਂ ਓ ਕਿਧਰੇ ਘੁੰਮਣ ਫਿਰਨ ਨੀ ਗੇ?
ਬਸ ਭੈਣ ਜੀ ਗਏ ਸੀ ਹੁਣ ਆ ਗਇਆ ਹੁਣ ਤੇ ਸਕੂਲ ਖੁੱਲਣ ਵਾਲੇ ਨੇ ਬੱਚਿਆਂ ਦੇ ਬਸ
ਹਾਂਜੀ ਹਾਂਜੀ, ਹਾਂਜੀ ਸਾਡੇ ਪੰਜਾਬ ਵਿੱਚ ਤੇ ਖੁਲ ਵੀ ਗਏ ਨੇ ਅੱਜ ਸ-ਸਕੂਲ।
ਅੱਛਾ ਭੈਣ ਜੀ ਸਾਡੇ ਛੇ ਤਰੀਕ ਖੁੱਲ੍ਹਣੇ ਨੇ ਸਕੂਲ ਭੈਣ ਜੀ।
ਅੱਛਾ-ਅੱਛਾ ਠੀਕ ਸਾਡੇ ਤਾਂ ਪੰਜਾਬ ਵਿੱਚ ਖੁੱਲ ਗੇ ਨੇ। ਬੱਸਾਂ ਬੁੱਸਾਂ ਕਈ ਸਕੂਲਾਂ ਦੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ।
ਐਥੇ ਵੀ ਕਈ ਖੁੱਲੇ ਨੇ ਐਧਰ ਵੀ ਕਈ ਸਕੂਲ ਖੁੱਲ ਗੇ ਨੇ ਕਈ ਹਲੇ ਖੁੱਲਣੇ ਨੇ।
ਹਾਂਜੀ-ਹਾਂਜੀ ਖਰਾ ਸਗੋਂ ਬੱਚੇ ਵੀ ਬਿਜੀ ਹੁੰਦੇ ਨੇ ਨਈ ਤੋਂ ਘਰ ਬੈਠੇ ਹੋਏ ਬਸ ਤ ਕੋਈ ਕੰਮ ਤੇ ਹੁੰਦਾ ਨੀ ਆਵੇ ਮਾਵਾਂ ਨੂੰ ਤੰਗ ਕਰਦੇ ਰੈਂਦੇ ਨੇ।
ਬਸ-ਬਸ ਭੈਣ ਜੀ ਏਈਓ ਹਾਲ ਏ ਬੱਚਿਆਂ ਦਾ ਬਸ ਕੁਛ ਨਾ ਪੁੱਛੋ ਤੁਸੀਂ। ਜੋ ਇਨਾਂ ਨੇ ਹਾਲ ਕੀਤੇ ਹੋਏ ਨੇ ਮਾਵਾਂ ਦੇ।
ਹੋਰ ਮਾਵਾਂ ਤੰਗ ਆ ਜਾਂਦੀਆਂ ਹੋਰ ਕੀ ਐ।
ਹਾਂਜੀ। ਹੋਰ ਸੁਣਾਓ ਭੈਣ ਜੀ?
ਜਿੱਦਾਂ ਤੁਸੀਂ ਘੁੰਮਣ ਫਿਰਨ ਜਾਂਦੇ ਓ ਫੇਰ ਤੁਸੀਂ ਉਦਾ ਕੋਈ ਕਾਰਡ ਕੁਰਡ ਵੀ ਬਣਵਾਉਂਦੇ ਓ ਜਿੱਦਾਂ ਕੋਈ ਘੁੰਮਣ ਫਿਰਨ ਦਾ ਓ ਬਣਵਾ ਲੈਂਦੇ ਨਾ ਮਤਲਬ ਕਿ ਉਂਝ ਓ ਹੋ ਜਾਂਦਾ ਵੇ ਕੈਂਦੇ ਨੇ ਜਿੱਦਾਂ ਪੈਸੇ ਪਾਈ ਜਾਣੇ
ਭੈਣ ਜੀ ਸਾਡਾ ਕਾਰਡ ਬਣਾਉਣ ਆਏ ਸੀ, ਆਪਾਂ ਚਲੇ ਵੀ ਗਏ ਸੀ। ਓ ਸਾਨੂੰ ਦੇ ਰੇ ਸੀ ਅ ਅੱਸੀ ਹਜ਼ਾਰ ਵਿੱ ਚ ਦਿੰਦੇ ਪਏ ਸੀ ਕਾਰਡ ਬਣਾ ਰੇ ਸੀ ਸਾਡਾ, ਜਿੱਥੇ ਜਾਓ ਘੁੰਮਣ ਫਿਰਨ ਵੀ ਸਾਨੂੰ ਹੋਟਲਸ ਵਗੈਰਾ ਦੀ ਕੋਈ ਟੈਂਨਸ਼ਨ ਨੀ ਹੋਏਗੀ
ਹ
ਤੇ ਲੇਕਿਨ ਉਨਾਂ ਦੇ ਫਿਰ ਆਪਾਂ ਥੋੜਾ ਸੋਚਿਆਂ ਵੀ ਜ ਦੋ ਉਨਾਂ ਨੇ ਸਾਰੀ ਸਾਨੂੰ ਪ੍ਰੋਸੀਜ਼ਰ ਸਮਝਾਇਆ ਸਾਰਾ ਫੇਰ ਸਾਨੂੰ ਪਤਾ ਚਲਿਆ ਫੇਰ ਓ ਬਦ ਐ ਪੂਰਾ ਆਪਾਂ ਫੋਰਮ ਵੀ ਫਿਲ ਕਰਤਾ ਸੀ ਫੇਰ ਬਾਅਦ ਚੋਂ ਸਾਨੂੰ ਉਨਾਂ ਨੇ ਕੇਆ ਫੇਰ ਬਾਅਦ ਚੋਂ ਸਾਨੂੰ ਕੈਂਦੇ ਫਿਰ ਤੁਹਾਡਾ ਨਾ ਜਦੋਂ ਵੀ ਤੁਸੀਂ ਹੋਟਲ ਵਿੱਚ ਜਾਓਗੇ ਵੀ ਤਾਂ ਵੀ ਤੁਹਾਡਾ ਚਾਰ ਜਾਂ ਪੰਜ ਹਜ਼ਾਰ ਰੁਪਏ ਰੇ ਤੁਹਾਨੂੰ ਓ ਤੇ ਦੇਣਾ ਪੇਗਾ ਈ।
ਅੱਛਾ ਤੇ ਫੇਰ ਕੀ ਫ਼ਾਇਦਾ ਭੈਣ ਜੀ ਕਾਰਡ ਬਣਵਾਉਣ ਦਾ ਜੇ ਪੱਲੇ ਓ ਈ ਖਰਚਣੇ ਨੇ ਤੇ ਤੁਹਾਨੂੰ ਵੀ ਦੇ ਦੇਣੇ ਨੇ।
ਹਾਂਜੀ ਇੱਕ ਆਪਾਂ ਅੱਸੀ ਸ ਨੱਬੇ ਹਜ਼ਾਰ ਰੁਪਇਆ ਅਸੀਂ ਇੱਕ ਭਰੀਏ ਫੇਰ ਜੇ ਆਪਾਂ ਕਿੱਤੇ ਜਾਣਾ ਐ ਫਿਰ ਚਾਰ-ਪੰਜ ਹਜ਼ਾਰ ਰੁਪਇਆ ਓ ਆਪਾਂ ਅਲੱਗ ਤੋਂ ਭਰਨਾ ਸੀ ਅਸੀਂ ਤੇ ਫੇਰ ਮੈਂ ਕੇਆ ਚਾਰ-ਪੰਜ ਹਜ਼ਾਰ ਜੀਤੇ ਰੂਮ ਮਿਲ ਈ ਜਾਂਦਾ ਵੇ‌।
ਹਾਂਜੀ-ਹਾਂਜੀ ਤੇ ਜੇੜਾ ਉਹੀ ਚਾਰ-ਪੰਜ ਹਜ਼ਾਰ ਦੇਣਾ ਆ ਤੇ ਉਹੀ ਫੇਰ ਬੰਦਾ ਜ਼ਰੂਰੀ ਨੱਬੇ ਹਜ਼ਾਰ
ਹਾਂਜੀ ਤਾਂ ਫੇਰ ਮੈਂ ਤੇ ਬਸ ਮੈਂ ਤੇ ਆਪਣੇ ਹਸਬੈਂਡ ਨੂੰ ਮਨਾ ਈ ਕਰਤਾ ਸੀ ਮੈਂ ਕੇਆ ਕੋਈ ਜ਼ਰੂਰਤ ਨੀ ਐ ਬਣਵਾਨ ਦੀ ਕਾਰਡ ਤੁਸੀਂ ਰੈਂਣ ਦੋ ਫਿਰ ਤੇ ਤੁਸੀਂ ਮੰਨੋ ਅਸੀਂ ਉਨਾਂ ਤੋਂ ਇੰਨੀ ਮੁਸ਼ਕਿਲ ਪਿੱਛਾ ਛੁਡਾ ਕੇ ਆਏ ਆ ਨਾ
ਹਾਂ ਪਰ ਮਗਰ ਪੈ ਜਾਂਦੇ ਨੇ ਭੈਣ ਜੀ।
ਹਾਂਜੀ-ਹਾਂਜੀ ਬਸ ਓ ਫੇਰ ਪਿੱਛੇ ਈ ਪੈ ਜਾਂਦੇ ਨੇ ਫਿਰ ਫ਼ੋਨ ਵੀ ਕਰਨ ਲੱਗ ਜਾਂਦੇ ਨੇ ਆਪ ਬਣਵਾ ਲੋ, ਆ ਬਣਵਾ ਲੋ, ਨਾ ਫਿਰ ਤਾਂ ਭੈਣ ਜੀ ਮੈਂ ਬਣਵਾਇਆ ਨੀ ਡਬਲ-ਡਬਲ ਪੈਸੇ ਤੇ ਅਸੀਂ ਭਰਨੇ।
ਨਾ-ਨਾ ਫੇਰ ਕੀ ਡਬ
ਉਨਾਂ ਨੂੰ ਤੇ ਕਮਿਸ਼ਨ ਮਿਲਣੀ ਸੀ ਕਾਰਡ ਬਣਾਣ ਦੀ।
ਹਾਂਜੀ-ਹਾਂਜੀ, ਫੇਰ ਤਾਂ ਲੋੜ ਈ ਨੀ ਹੈਗੀ ਇਹੋ ਜੀ ਚੀਜ਼ ਬਣਵਾਣ ਦੀ।
ਹਾਂਜੀ ਤੇ ਤੁਸੀਂ ਭੈਣ ਜੀ ਬਣਵਾਇਆ ਦਾ ਐ ਵਾਲਾ ਕਾਰਡ?
ਨਈਂ-ਨਈਂ ਮੇਰੀ ਬੇਟੀ ਦੀ ਫਰੈਂਡ ਹੈਗੀ ਓਨਾਂ ਨੇ ਬਣਵਾਏ ਐ ਏਦਾਂ ਦੇ। ਓ ਓ ਤੇ ਕਿਸੇ ਹੋਰ ਕਕੈਂਦੇ ਓਨਾਂ ਦੀ ਗੱਡੀ ਦਾ ਵੀ ਨੀਂ ਖਰਚਾ ਆਂਦਾ। ਪਿੱਛੇ ਕਸ਼ਮੀਰ ਹੋ ਕੇ ਆਏ ਸੀ, ਖਰੇ ਅਹ ਟੇਨ ਦਾ ਖਰਚਾ ਓਨਾਂ ਦਾ ਅਪਣਾ ਸੀ, ਟਿਕਟਾਂ-ਟੁਕਟਾਂ ਦਾ ਬਾਕੀ ਹੋਟਲ ਦਾ ਖਰਚਾ ਓਨਾਂ ਦਾ ਕੋਈ ਨੀਂ ਸੀ, ਹੋਟਲ ਦਾ ਖਰਚਾ ਸਾਰਾ ਓਨਾਂ ਦਾ ਕਿਆ ਕਾਰਡ ਤੋਂ ਈ ਹੋਇਆ ਸੀ।
ਕਿਆ ਹੋਟਲ ਦਾ ਹੀ ਬਨਦਾ।
ਜੇੜਾ ਓਨਾਂ ਨੇ ਕਾਰਡ ਬਣਵਾਯਾ ਦਾ ਸੀ ਬਾਕੀ
ਹਾਂਜੀ-ਹਾਂਜੀ।
ਓਨਾਂ ਨੂੰ ਦੋ ਟੂਰ ਦਿੰਦੇ ਸਾਲ ਇਚ। ਹਾਂ ਦੋ ਟੂਰ ਕੈਂਦੇ ਦਿੰਦੇ ਆ ਸਾਲ ਈਚ। ਤੇ ਬੰਦਾ ਓਦਾਂ ਈ ਆਪ ਜਦੋਂ ਜਾਂਦੈ
ਹਾਂਜੀ-ਹਾਂਜੀ ਜੇ ਘੱਟ ਪੈਸੇ ਲੱਗਦੇ ਹੋਣ ਤੇ ਫੇਰ ਤੇ ਕੋਈ ਵੀ ਬਣਵਾਲੇ। ਨੀਂ, ਭੈਨ ਜੀ।
ਹਾਂਜੀ-ਹਾਂਜੀ, ਓਈ ਏਨਾਂ। ਉਹ ਫੇਰ ਖਰਾ ਇੱਕ ਕਮੇਟੀ ਪਾਕੇ ਸੈਡ ਤੇ ਰੱਖ ਲੈ ਘੁੰਮ ਮਨ ਜਾਣਾ ਏਤੇ।
ਹਾਂਜੀ ਐ ਐ ਸਬ ਤੋਂ ਵਦੀਆ ਤਰੀਕਾ ਜੇ। ਐ ਐ ਸਭ ਤੋਂ ਵੱਧ-
ਠੀਕੈ ਮੈਂ ਠੈਰ ਕੇ ਕਰਨੀ ਆ, ਮੇਰੇ ਘਰ ਕੋਈ ਠੀਕੈ-ਠੀਕੈ, ਸਸ ਸ੍ਰੀ ਅਕਾਲ।
ਸਸ ਸ੍ਰੀ ਅਕਾਲ ਜੀ। ਐ ਬੋਤਲ ਪਈ ਨਈਂ ਹੋਈ।